ਹੈਲੋ ਸਤਿ ਸ਼੍ਰੀ ਅਕਾਲ ਚਾਚੀ
ਸਤਿ ਸ਼੍ਰੀ ਅਕਾਲ ਪੁੱਤਰ ਠੀਕ- ਠਾਕ
ਵਧੀਆ ਓਰ ਬਸ ਵਧੀਆ।
ਹਾਂ ਕੋਮਲ ਹੋਣ ਕੀ ਅੱਜ ਕੱਲ ਕਰਦੀ
ਕੋਮਲ ਹਜੇ ਤੇ ਵੇਹਲੀ ਏ।
ਜਾਂਦੀ ਨੀ ਕਿਤੇ ਉੱਥੇ ਨੀ ਜਾਂਦੀ ਹੁਣ
ਲੈਣ ਜਾਣੈ ਤੇ ਇਹਦੀ ਸਲਾਹ ਬਣਦੀ ਪਈ ਏ ਉਹ ਸੁੱਖਣ ਜਾ ਅ ਮ ਉਹ ਸੇਖਣੇ ਚੱਲ ਮੈਂ
ਕੋ ਕੋਮਲ ਕੀ ਕਰਦੀ ਅੱਜ ਕੱਲ੍ਹ
ਮੈਂ ਕਿਹਾ ਨੌ ਨਾਣਿਆ ਦੀ ਸਿੱਖ ਦਾ ਮਨ ਐ।
ਅੱਛਾ।
ਤੇ ਉਹ ਕਰਾਂਗੀ ਤੇ ਫੇਰ ਮੈਨੂੰ ਨਾਲੇ ਤੇ ਵਧੀਆ ਕੋਰਸ ਹੋਜੇਗਾ।
ਅੱਛਾ।
ਮੈਂ ਸੈੱਦੀ ਭੇਜਦੀਗਾ।
ਸੈਲਰੀ ਵੀ ਦੇਗੀ।
ਸੈਲਰੀ ਹਜੇ ਤੇ ਗੱਲ ਸਿੱਖੇਗੀ ਮਹੀਨਾ ਦੋ।
ਅੱਛਾ।
ਜੇ ਲੱਗਨਾ ਹੋਏਗਾ ਉਥੇ ਲੱਗ ਜੇਗੀ। ਉਹਦੀ ਬੜੀ ਡਮਾਂਡ ਏ ਨਉਆਂ ਦੀ
ਅ ਠੀਕ ਏ ਫੇਰ ਹੋਰ ਕੀ ਚਾਹੀਦੈ।
ਆ ਬਸ ਹੁਣ ਪੈਸੇ ਇਕਠੇ ਕਰਨ ਕਰਕੇ ਰੁਕੀਏ ਵੀ ਆਹ ਬੱਚੇ ਫੀਸ ਫੂਸ ਇਕੱਠੀ ਕਰੇਗੀ ਨਾ ਤੇ ਆਪਾਂ ਯ
ਜੇ ਆਪਣਾ ਇਹ ਵੇ ਨਾ ਫੇਰ ਜੇ ਨਾ ਵੀ ਆਪਣਾ ਕੋਈ ਹੋਰ ਨੌਕਰੀ ਜੇ ਫੇਰ ਹੋਰ ਕੋਈ ਨ ਉਹ ਸਰਕਾਰੀ ਲੱਗ ਗਈ ਤੇ ਫੇਰ ਉੱਥੇ ਲੱਗ ਜੇਗੀ।
ਆਹੋ
ਓਨੀ ਦੇਰ ਤੇ ਲੱਗੇ
ਉਹ ਹੁੰਦੀ ਆਂ ਖਰੇ
ਟਾ
ਕੁੜੀਆਂ ਆਂਦੀ ਆਂ ਨਾਂ ਲੈਂਦੇ ਸੀ ਸਚ ਉਹ ਜਿਨਾਂ ਨੇ ਨਾਮ ਲਿਆ ਬੀ ਉਹ ਇਥੇ ਆਈ ਹੋਈ
ਹਾਂ
ਹਾਂਜੀ
ਸੀ ਬਈ ਦੋ ਤਿੰਨ ਕੁੜੀਆਂ ਜੇ ਕਾਲਜ ਚ ਆ ਜਾਣ ਤੇ ਫੇਰ ਤੈਨੂੰ ਆਪਣਾ ਇਕੱਠਾ ਸਿਖਾ ਦਿਆਂਗੇ ਉਹਨਾਂ ਦੇ ਨਾਲ ਹੀ
ਨਹੀਂ ਕੱਲ ਗਏ ਸੋ ਉੱਥੇ ਕਾਲਜ ਚ ਕੀ ਬਣਿਐ।
ਆ
ਕੱਲ ਉੱਥੇ ਗਈ ਸੀ ਪ੍ਰੀਤ ਸਕੂਲੇ ਓ ਥੇ ਕੀ ਬਣਿਆ
ਉੱਥੇ ਫੇਿਰ ਅਸੀਂ ਇਹ ਆਰੀਆ ਵਾਲੇ ਉਹਨੇ ਰਜ ਕਰ ਦਿੱਤੇ ਉਹ ਤੇ ਫੇਰ ਉਹਦੇ ਆਲੇ ਭਰ ਦਿੱਤੇ ਐਮ ਐ ਨ ਕੋਲਜ ਦੇ ਭਰ ਦਿੱਤੇ ਉਹਨੇ ਕੋ ਨੀ ਪੈਸਾ ਪੂਸਾ ਲਿਆ ਇਹਨੇ ਫੇਰ ਆਂਦਾ ਸੀ ਮੈਨ ਮਿਲ ਕੇ ਜਾਇਆ ਜੇ ਅਸੀਂ ਫਿਰ ਇਹਨੂੰ ਵੀ ਕੁੱ ਛ ਨੀ ਦੇ ਕੇ ਆਏ ਦੇ ਕੇ ਆਣੇ ਸਨ ਇਨੂੰ ਫਿਰ
ਅੱ ਕਿਨੂੰ
ਅਸੀਂ ਕੁਛ ਨੀ ਦੇ ਕੇ ਆਏ ਇਹਨੂੰ ਵੀ
ਨਹੀਂ ਚ ਮਾਰੀ ਦੇ ਘਰ ਵਾਲੇ ਨੂੰ
ਅਸ਼ਨੀ ਨੂੰ ਆਹੋ ਆਹੋ ਤੇ ਫੇਰ ਉਹ ਆਂਦਾ ਸੀ ਏਦਰੋ ਨਾ ਮੈਂ ਇੱਕ ਹਿਸਾਬ ਲਾਇਆ ਆਣਾ ਜਾਣਾ ਸਬ ਠੀਕ ਰਹੇਗਾ
ਇਥੋਂ ਇਹ ਆ ਨਾ ਜ ਇਹ ਲੱਕੀ ਨਾਲ ਟੁਰ ਜੇ ਸਵੇਰੇ ਈ
ਹਾਂ ਨਹੀਂ ਇੰਨੀ ਛੇਤੀ ਨਹੀਂ ਇੰਨੀ ਛੇਤੀ ਜਾ ਕੇ ਕੀ ਕਰੇ ਕਰੇਗਾ
ਤੇ ਬੱਸ ਵੇਖ ਲੇ ਕਰੇ ਨਾ ਲਾਡਵੇ ਪੋਂਚ ਕਰ ਇਹ ਬੱਸ ਪਿੰਡ ਵਾਲੀ ਪਿੰਡ ਆਲੀ ਬਸ ਕਿਸ ਟੈਮ ਜਾਂਦੀ ਏ
ਏ ਨੌ ਵਜੇ ਬੱਸ ਕਹਿੰਦੇ ਨੇ ਇੱਕ ਜਾਂਦੀ ਏ
ਅੱਛਾ
ਤੇ ਨਹੀਂ ਇੱਥੋਂ ਚਲੀ ਜਾਵੇ ਕੋਈ ਨੀ ਵੀਹ ਰੁਪਈਏ ਵੀ ਰੋਜ਼ ਦੇ ਵੀ ਲੱਗ ਜਾਣ ਕਰਨਗੇ ਉਹ ਠੀਕ ਨੇ
ਹੈਂ
ਦਸ ਇੱਥੋਂ ਲੱਗ ਜਾਣ ਕਰਨਗੇ ਲਾਡਵੇ ਪੁਲ ਤੱਕ
ਹਾਂ ਫਿਰ ਦਸ ਅਗੋ
ਕਈ ਵਾਰੀ ਕੋਈ ਪਿੰਡ ਦਾ ਮੇਲ ਹੀ ਜਾਂਦਾ ਹੈ
ਹਾਂ
ਕਈ ਏਰੀ ਆਪਣਾ ਚ ਦਸ ਲੱਗ ਜਾਣਗੇ ਦਸ ਅੱਗੋਂ ਦ ਆਪਣਾ ਮੈਂ ਉੱਥੇ ਖਲੋ ਜੀ ਤੇ ਬਸ ਪੰਜ ਰੁਪਈਏ ਅੱਗੋ ਲੱਗ ਜਾਣ ਕਰਨਗੇ ਤੇਰੇ ਬੱਸ ਤੇ
ਹਣ
ਐਮ ਐਨ ਕੋਲਜ ਦੇ
ਆਹ
ਜਦ ਤੱਕ ਕੋਈ ਨਹੀਂ ਚੀਜ਼ ਬਣਦੀ ਤੇ ਫੇਿਰ ਮੈਂ ਐਵੇਂ ਕਰ ਲੈ
ਆਹੋ ਇਹਨੂੰ ਨਾ ਛੋਟੀ ਛੋਟੀ ਅੰਗਰੇਜ਼ਾਂ ਨੂੰ ਖਹਿ ਛਡੋ ਮੈਂ ਕਹਿੰਦੀ ਆ ਸਕੂਟਰੀ ਦਾ ਸਕੂਟਰੀ ਦਾ ਛੋਟੀ ਅੰਗਰੇਜ਼ਾਂਨੂੰ ਕੈ ਛੱਡੋ
ਹਾਂ
ਇਹ ਘਰਾਂ ਚ ਕੰਮ ਕਰਦੀ ਹੈ ਨਾ
ਹੁਣ ਇਹ ਪੈਸੇ ਵੀ ਤੇ ਦਸੰਬਰ ਚ ਆਂਦਾ ਨਾ ਮਿਲਣੇ ਨੇ
ਆਾਏ ਹਾਏ ਅੱਜ ਕਹੋਗੇ ਤੇ ਇਹ ਤੇ ਹੈ ਨੀ ਵੀ ਅੱਗੇ ਹੀ ਖਣੀਏ
ਹਮ
ਯਾ ਤੁਸੀਂ ਕ ਓਅੰਗਰੇਜਣ ਨੂੰ
ਅੱਛਾ।
ਜੇ ਕੋ ਈ ਸਕੂਟਰੀ ਵੇਚਦਾ ਹੋਇਆ ਨਾ ਕਿਉਂਕਿ ਨਾ ਪਰਸੋਂ ਤ ਪੂਣੀ ਲਗੀ ਹੋਈ ਸੀ ਤਰਲੋਚਨ ਨਾਲ
ਅੱਛਾ।
ਪੰਦਰਾਂ ਤੱਕ ਬਣ ਜਾਗੀ ਪੰਦਰਾਂ ਤੱਕ ਬਣ ਜਾਗੀ।
ਹੂੰ।
ਮੈ ਦੇਖ ਣੇ ਨ
ਮੈਂ ਕੇਯਾ ਕੇ ਚੱਲ ਛੇ ਕੁ ਮਹੀਨੇ ਤੂੰ ਚੱਲ। ਫਿਰ ਮੈਂਹ ਆਪੇ ਏਨੂੰ ਹੋਏਗਾ।
ਜੇ ਇੰਨੀ ਕੁ ਬਣ ਗਈ ਨਾ ਠੀਕ ਸ਼ਹਿਰਾਂ ਵੇਚ ਛੱਡਦੇ ਨੇ ਤੇ ਪੰਦਰਾਂ ਹਜ਼ਾਰ ਚ ਕੋਈ ਮਾੜੀ ਏ।
ਪਦਰਾਂ ਹਯਾਰ ਚ ਲੈ ਮਾ ਨੂੰ ਅਦ ਦਵਾ ਦੇ।
ਮੈਂ ਹੋਰ ਕਯਾ ਚਾਇਦਾ ਔ ਅਪਣੇ ਦਾਦੇ ਦੇ ਮਗਰ ਪਈ ਸੀ ਪੈਂਦਾ ਨੂੰ ਹੁਨ ਵੀ ਔਤੇ ਪੈਸੇਯਾ ਕਰਕੇ ਹੀ ਮਰਦੇ ਪੇ ਤੇ ਅੱਗੇ ਮੈਨੂੰ ਗਿਆਰਾਂ ਹਜਾਰ ਪਏ ਸੀ ਮੈਨੁੰ ਨਈ ਸੀ ਮਿਲਦਾ ਪਯਾ। ਝ
ਹਾਂ। ਪੰਦਰਾਂ ਹਜ਼ਾਰ ਕੋਈ ਜਿੱਥੇ ਅੱਗੇ ਵੀਹ ਖਲੋਤਾ ਔਥੋਂ ਵੀਹ ਹੋਰ ਚੁੱਕ ਲਿਆਵਾਂਗੇ।
ਮੈਂ ਤਾਂ ਏਈ ਸਕੀਮ ਲਾਂਦੀ ਪਈ ਵੀ, ਵੀ- ਵੀ, ਪੱਚੀ-ਪਚੀ ਤੱਕ ਸਾਨੂੰ ਮਿਲ ਜੇ ਨਾ-
ਹਾਂ।
ਏਂਦੇ ਪੈਸੇ ਜਦੋਂ ਮਰਜ਼ੀ ਆਣ। ਤੇ ਮੈਂ ਏਨੂੰ ਆਖਨਾ। ਥੋ ਚੁੱਕ ਲਿਆ। ਮੈਂ ਆਪੇ ਕਮੇਟੀ ਪਾ ਕੇ ਲਾਹ ਲਾਂਗੀ। ਏ ਏਨਾ ਫੇਰ ਲਾਂਦਾ ਕੋਈ ਨੀ ਘਰ ਨਾ ਪੈਸੇ ਅ ਵੀ ਤਾਨੂੰ ਅੱਜ ਦੱਸਨ ਲਗੀ ਮੀਨਾ ਪੈ ਜਾਨੇ ਨੇ ਹੈਂ। ਹਾਰ ਕੇ ਹੌਲੀ-ਹੌਲੀ ਲੱਗ ਗਏ ਨੇ, ਏਹ ਲਾਣ ਲੱਗ ਗਏ, ਫੇਰ ਮੈਂ ਵੀ ਚੁੱਕ ਕੁੁੜੀ ਦੇ ਲਾ ਦਿੱਤੇ।
ਤੇ ਏਨੇ ਭਰੇ ਨੀ ਹੈਗੇ। ਏਂਦੇ ਚ ਤਿੰਨ, ਚਾਰ ਹਜ਼ਾਰ ਰਪਇਆ ਹੋਰ ਪੈਣਾ ਏ। ਹਰ ਵਆਜ ਵੀ ਟਾਈਮ ਸਿਰ ਭਰ। ਜਦ ਨੀ ਕਰਦਾ ਹੈ ਸੀ ਔ ਔਹੋ ਜੇਈ ਏ ਕਲਾ -ਕਲਾ।
ਆਹੋੋ।
ਤੇ ਏਸ ਕਰਕੇ ਮੈਨੂੰ ਫੇਰ ਔ ਹੋਂਦਾ ਪਿਆ ਵੀ ਮੈਂ ਔਨਾਂ ਦੀ ਵੀ ਇੱਕ ਵਾਰੀ ਹੋਰ ਪਾ ਕੇ ਇੱਕ ਵਾਰੀ ਏਨੂੰ ਆਖਾਂ ਮੈਨੂੰ ਇਹ ਪੈਸੇ ਲਾ ਦੇ ਮੈਨੂੰ, ਇਕ ਵਾਰੀ ਏਹ ਲਾ ਦੇ
ਆਹੋ-
ਤੇ ਨਾ ਕਰੇਗਾ ਤੇ ਫੇਰ ਕਰਾਂਗੀ ਕੁਛ ਨਾ ਕੁਛ ਤੇ।
ਨਈ ਨਈ ਤੁਸੀ ਨਾ ਅੰਗਰੇਜੁ ਕੋ ਪੰਦਰਾਂ ਦੇ ਤੇਨੂੰ ਦੇਯਾਂਗੀ।
ਚਲੋ ਏਨੂੰ ਕੈਨੀ ਅਸ ਫੇਰ ਹੋਰ।
ਅਪਨੇ ਆਪਣੇ ਬੁੱਢੀ ਨੂੰ ਕੈਂਦੇ ਸੀ ਮੈਂ ਖੁਦ ਦੇਖਈ ਮੈਂ ਦੇਖੀ ਕਹੀਂ ਨਾ ਅੱਛੀ ਆ। ਪਰ ਲੋਚਨ ਦੇ ਮਗਰ ਲਗੀ ਹੋਈ ਸੀ।
ਅੱਛਾ।
ਹਾਂ ਏਨਾਂ ਕੋਲ ਤਾਂ ਪੈਸੇ ਨੀ ਨਾ ਹੋਂਨਗੇ ਬੀੲਡ ਦੇ। ਏਦੇੇ ਪੈਸੇ ਕਰਕੇ ੲਏ ਅਮ ਮਰ ਦੇ ਨੇ।
ਅਹ ਪੈਸੇ ਆ ਲਈ ਕਹ ਲੈਏ ਤੇ ਮੈਨੂੰ ਬਡੀ ਗੱਲ ਹੇ । ਚੱਲ ਮੈ ਕਿਤੋ ਨਾ ਕਿਤੋਂ ਫੜ ਫੜਾ ਲਾਂਗੇ ਹੁਣ ਸਰਕਾਰੀ ਸੋ ਕਾਲੂ ਪਿਆ ਅਠ ਸਾਲ ਦਸ। ਤੂੰ ਮਮੀ ਮੈਨੂੰ ਦੱਸ ਕਿੰਨੇ ਪੈਸਿਆਂ ਦੀ ਲੋੜ ਦਵਾਈ -ਦਵੂਈ। ਮੈਂ ਹ ਕਯਾ ਨਈ। ਕਾਕਾ ਮੈਂ ਤੇ ਅਜ ਬਾਰਾ ਸਾਲ ਜੀਂਦੇ ਰਹਿਣਾ ਭਰਾ ਜੀ ਆ ਨੇ ਮੈਂ ਹਾਂ ਮੈਂ ਕਿਹਾ। ਮੈ ਕਿਯੋਂ ਤੈਨੂ ਭਾਰਾ ਪਾਵਾਂਗੇ।
ਆਹ ਆਪਣੇ ਆਪਣੇਆਂ ਦਾ ਕੋਈ ਈ ਗੁਸਾ ਨੀ ਹੋਂਦਾ। ਜੋ ਜੇੜਾ ਕਰੇਗਾ ਛੱਤੀ ਵਾਰੀ ਪੈਲਾ ਖਾਏਗਾ। ਹ
ਤੇ ਮੈਂ ਦੋ ਮੈ ਅਹ ਇਕ ਵਾਰੀ ਮੈਹ ਏਨੂੰ ਮੈ ਕਯਾ ਇਕ ਵਾਰੀ ਮੈਨੂੰ ਮੀਨਾ ਲਾਨ ਦੇ।
ਕੋਨ।
ਤੇ ਫੇਰ ਵੇਖ ਫੇਰ ਵੇਖਨੇ ਆਂ ਕਿੱਧਰ ਚੱਲਦਾ ਏ।
ਫੇਰ ਹੁਨ ੳ ਵੀ ਜੇ ਲੱਤ ਠੀਕ ਹੋਏਗੀ ਤੇ ਜਾਵਾਂਗੇ।
ਵਿਆਵਾ
ਮਹਾਰਾਜ ਲੱਤ ਠੀਕ ਕਰਦੇਣ ਮੇਰੀ, ੳ ਕਹਿੰਦੀ ਹੁਣ ਸੋਮਵਾਰ ਵੇਖ ਲੈਂਦੀ ਆਂ ਜੇ ਆ ਖੋਲ ਜੇ ਮੇਰੀ ਪੂਰੀ, ਵੇਖੋ ਜੀ ਦਵਾਈ ਲੈ ਕੇ ਟੀਕੇ ਟੂਕੇ ਜਿਵੇਂ ਲੈ ਕੇ ਆਜੇਗੀ ਨਾ
ਆਹੋ।
ਤੇ ਮੈਂ ਟੀਕੇ ਉੱਥੇ ਵੀ ਲਵਾ ਲਾਂਗੀ।
ਆਹੋ ਮੇਦੀ ਗੀ ਡ
ਤੇ ਸੋਮਵਾਰ ਜਿਹੜੇ ਪੈਸੇ ਇਕ ਵਾਰੀ ਲੱਗਣਗੇ ਲਾਣੇ ਤੇ ਪੈਣੇ ਨੇ ਮੈਨੂੰ ਹੁਣ।
ਹ
ਅੱਗੋਂ ਫਿਰ ਪ, ਵੇਖੀ ਜਾਏ। ਔਰ
ਤੇ ਸਾਡੀ ਮੰਮੀ ਕਹਿੰਦੀ ਪਈ ਏ ਟੈਸਟ ਕਰਾਲੋ। ਮੈ ਕੇਹਾ ਜੇ ਛੁਟਿਆਂ ਰੈਣਗੇ ਮੰਮੀ ਕਹਂਦੀ ਟੈਸਟ ਕਰਾ ਦੇ ਮੇਰੇ ਮੈ ਕੇਹਾ ਬੳ ਮੈਂ ਕਿਹਾ ਜੇ ਠੀਕ ਏ ਤੇ ਰੈਣਦੇ। ਉਹ ਤਾਂ
ਤੇ ਪੁਰਾਣੇ ਸੁਚ ਸੋਮਵਾਰ ਜੇ ਮੈਂ ਗਈ ਤੇ ਲੱਗੀ ਨਾਲ।
ਮੈਂ ਪੁੱਛ ਨੀ ਆ, ਤਾਹੀਮ ਤਾਂ ਮੈਂ ਨ ਜੇ ਘਰ ਗਏ ਨਾ ਤੇ ਇੱਕੋ ਹੀ ਬੇਣਾ ਪੈ ਜਾਗਾ ਚੱਲ ਅੱ
ਪਤਾ ਕੀ ਏ, ਫੇਰ ਮੈਂ ਏ ਹੁਣ ਜਿਵੇਂ ਮੇਰੇ ਨਾਲ ਜਾਏਗੀ ਨਾ ਮੈਂ ਜਾਣਾ ਹੁੰਦਾ ਹੋਰ ਪਾਸੇ ਇਹਨੇ ਜਾਣਾ ਹੁੰਦਾ ਹੋਰ ਪਾਸੇ, ਫੇਰ ਐ ਕਾਲੀ ਪੈ ਜਾਂਦੀ ਏ।
ਨਈ ਤੁਸੀਂ ਹਡੀਆਂ ਵਾਲੇ ਨੂੰ ਨਈ ਵਖਾਣਾ, ਹੱਡੀਆਂ ਵਾਲੇ ਨੂੰ ਨੀ ਵਖਾਣਾ।
ਹੱਡੀਆਂ ਵਾਲੇ ਨੂੰ ਵਖਾਣਾ ਮੈਂ ਵੀ।
ਤਾਂ ਫੇਰ ਨੀ ਹੱਡੀਆਂ ਆਲੇ ਨੂੰ ਵਖਾਣੇ।
ਨਈ ਟੈਸਟ ਕੈਂਦੇ ਹੋਰ ਕੀਤੋ ਹੋਣ, ਮੇਰਾ ਐਕਸਰੇ ਹੋਰ ਕੀਤੋ ਹੋਵੇ।
ਹਾਂ ਟੇਟਸ ਹੋਰ ਕਿਤੋ। ਮੈਂ ਤੇਰੀ ਕਹਿਣ ਡਈ ਆ ਨਾ, ਤੁਸੀਂ ਇਹਨੂੰ ਲੈ ਜੇਆ ਜੇ ਸੁਣੋ ਮੇਰੀ ਗੱਲ। ਨੌ ਵਜੇ ਖੁਲਦਾ ਏ ਨਾ, ਨੌ ਵਜੇ ਖੁਲਦਾ ਏ ਨਾ।
ਆਹੋ ਅਸੀਂ ਤੇ ਅੱਠ ਵਜੇ ਜਾਵਾਂਗੇ ਨਾ ਲੱਕੀ ਨਾਲ ਸਾਡੇ ਸੱਤ ਈ ਜਾਂਦਾ ਏ।
ਮੇਰੀ ਗੱਲ ਸੁਣੋ ਤੁਸੀਂ ਇਹਨੂੰ ਲੈ ਜੀਆ ਜੇ। ਠੀਕ ਏ। ਅੱਛਾ, ਏਦੀ ਪਰਚੀ ਭਜੀ ਨਾ ਪਰੱਚੀ ਇਹਦੀ ਨਾਂ ਦੀ ਕਰਾ ਦੇਆ ਜੇ ਬਸ ਨਵੀ ਕਰਾਣੀ ਏ ਪੈਸਾ ਨੀ ਲੱਗਣਾ।
ਅਦਾ
ਠੀਕ, ਪ੍ਰਿਤ ਕੋਲ ਜਾਏਗੀ ਨਾ ਸਾਡੀ
ਆਹੋ।
ਤੇ ਉਹਨੇ ਨੂੰ ਮੈਂ ਕ-ਕ ਭਾਵੇਂ ਸ਼ਹਿਰੋ ਜਾਵਾਂ ਜਿਵੇਂ ਮਰਜੀ ਜਾਵਾਂ ਮੈਂ ਪੋਂਚ ਜਾਂਗੀ।
ਚਲ ਠੀਕ
ਹਾਂ ਨਟੋ ਹਦੇ ਬਰਸ ਤਾਂ ਕਰਕੇ ਹਾਂ ਵਿ ਚਾਲ ਏ ਮੈਂ ਤੁਰ ਜੇਗੀ, ਤੇ ਉਦੋਂ ਬਾਅਦ ਮੈਂ ਏਦੇ ਮਗਰ ਤੁਰ ਜਾਵਾਂਗੀ।
ਫੇਰ ਸੋਮਵਾਰ ਹੁਣ ਤੂੰ ਵੀ ਪਤਾ ਕਰੀ ਅਸੀਂ ਪਤਾ ਕਰਾਂਗੇ ਵੀ ਹੜਤਾਲ
ਆਹੋ ਖੱਬਰਾ ਚ ਦੇਖ ਦਾਗੀ ਮੈੰ।
ਹਾਂ।
ਮੇਰਾ ਤਾਂ ਰਿਚਾਰਜ ਕੋਨੀ ਸੀ ਮੈਂ ਤੇ ਖਬਰ ਚ ਵੇਖ ਲੈਣੀ ਸੀ ਮ ਪੈਸੇ ਖ ਸ ਮੈਂ ਤੇ ਬੇਟੀ ਆਈ ਸੀ ਮਣ ਕੱਲੈ ਪਵਾਏ ਚ ਚਾਰ ਵਜੇ ਪਵਾਏ ਸ਼ਾਮੀ।
ਹਾਂ।
ਕਿਆ?
ਬੋ
ਬਸ ਹੋਰ ਕੀ ਹੋਣਾ? ਇੱਕ ਵਾਰੀ ਦਵਾਈ ਖਾ ਲਈਏ ਹੈ।
ਹਾਂਜੀ।
ਹੁਣ ਚਾਹ ਪੀਵਾਂਗੇ ਤੇ ਚੱਲ।
ਨਹੀਂ ਮੰਮੀ ਉਹਦੋਂ ਵੇਰ ਕੰਨ ਬਹਿ ਗਿਆ ਸੀ ਕੰਨ ਆ
ਹਾਂ।
ਕੰਨ -ਕੰਨ ਵੀ ਠੀਕ ਹੋ ਗਿਆ। ਮੋਢੇ ਤੋਂ ਕੱਪੜਾ ਨਹੀਂ ਸੀ ਪੈਂਦਾ ਮੋਢਾ ਚੱਟ ਕੇ ਠੀਕ ਹੋ ਗਿਆ। ਹੁਣ ਯੇ ਲੱਤਾਂ ਨੂੰ ਮੁੱਕੇ ਮਾਰ
ਕਹਿੰ ਕੇਹਦੀ ਸੀ ਮੇਰਾ ਮੋਢਾ ਨਹੀਂ ਚੱਲਦਾ ਸੀ। ਤੇ ਮੈਂ ਆਪਣਾ ਦਵਾਈ ਲਈ ਤੇ ਮੈਂ ਠੀਕ ਹਾਂ ਆ। ਬੈਠੀ ਰਹਿੰਦੀ ਸਾਡੇ ਕੌਣ ਮੈਨੂੰ ਝੱਗਾ ਪਾਵੇ ਕੌਣ ਮੈਨੂੰ ਕਰੇ ਤੇ ਇਸ ਕਰਕੇ ਫਿਰ ਮੈਂ
ਨਹੀਂ ਹ ਪਹਿਲਾਂ
ਚਲੋ ਹੋਰ ਕਰਨਾ ਪ ਭੈ ਹੁਣ ਕੀ ਕਰੀਏ? ਕਰਨਾ ਤਾਂ ਪੈਂਦਾ ਏ।
ਹਾਏ-ਹਾਏ ਨਾਏ ਨੀ ਖਾਦੀ ਕਿ
ਚਾ ਨਾ ਸਤਿ ਸ਼੍ਰੀ ਅਕਾਲ।
ਹੁਣ ਠੀਕ- ਠਾਕ ਆ।